ਹਾਂਜੀ ਮੈਮ ਕਿਵੇਂ ਔ?
ਵਧੀਆ, ਤੁਸੀਂ ਦੱਸੋ?
ਵਧੀਆ ਮੈਮ ਅਸੀ
ਹੋਰ ਕੀ ਕਰ ਰਹੇ ਸੀ, ਕੁਛ ਨੀ ਬਸ ਵੇਹਲੀ ਸੀ ਮੈਂ
ਅੱਛਾ ਜੀ,
ਹਾਂਜੀ ਬਸ ਹੁਣ ਜਾਂ ਪਾਣੀ ਪੀ ਕੇ ਸ਼ਾਮ ਦਾ ਕੰਮ ਹੋਜੂਗਾ ਰੋਟੀ ਸਬਜ਼ੀ ਦਾ
ਹਾਂਜੀ, ਕਿਉਂਕਿ ਹੁਣ ਚਾਹ ਦਾ ਟਾਈਮ ਹੋ
ਤੁਸੀਂ ਬਣਾ, ਹਾਂਜੀ ਤੁਸੀਂ ਬਣਾ ਲਈ ਚਾਹ?
ਆਈ ਨੀ ਹੈਗੇ। ਥੋੜੇ ਟਾਈਮ ਤੱਕ ਬਣਾਵਾਂਗੇ।
ਹਾਂਜੀ ਵਧੀਆ ਚਲੋ।
ਹਾਂਜੀ ਕਿਉਂਕਿ ਹਲੇੇ ਕੋਈ ਪੀਣ ਆਲਾ ਹੈ ਨੀ। ਪਹਿਲਾਂ ਅਸੀਂ ਨੇ ਨਿੰਬੂ ਪਾਣੀ ਬਣਾਇਆ ਸੀ ਪੁਦੀਨਾ ਪਾ ਕੇ, ਫੇਰ ਅਸੀਂ ਨਾ ਓ ਪੀ ਕੇ ਹੁਣ ਅਸੀਂ ਬੈਠੇ ਸੀਗੇ। ਤੇ ਚਾ ਥੋੜ੍ਹੀ ਅਸੀਂ ਲੇਟ ਬਣਾ ਲਾਂਗੇ।
ਹਾਂਜੀ ਵੈਸੇ ਚਾ ਵੀਨਾਂ ਤਾਂ ਸਰ ਵੀ ਜਾਂਦਾ ਗਰਮੀ ਹੋ ਗਰਮੀ ਕਰਕੇ।
ਹਾਂਜੀ। ਕਿਉਂਕਿ ਹੁਣ ਗਰਮੀ ਬੋਹਤ ਹੈਗੀ ਚਲੋ ਐ ਹੁੰਦਾ ਵੀ ਕੁਛ ਠੰਡੀ ਚੀਜ਼ ਪੀ ਲਿਏ।
ਹਾਂਜੀ।
ਕਿਉਂਕਿ ਜੇੜੀ ਸਰੀਰ ਲਈ ਵਧੀਆ ਰੈਂਦੀ ਹੇਗੀ।
ਹਾਂਜੀ-ਹਾਂਜੀ।
ਕਿਉਂਕਿ ਆ ਹੁਣ ਕੋਲਡ ਡਰਿੰਕ ਵਗੈਰਾ ਤਾਂ ਵਧੀਆ ਨੀ ਹੁੰਦੇ ਹੈਗੇ ਪਤਾ ਨੀ ਏਨਾਂ ਦੇ ਵਿੱਚ ਕੁਛ ਤਾਂ ਮਿੱਠਾ ਬੋਤ ਜਾਦਾ ਪਾਇਆ ਹੋਇਆ ਹੁੰਦਾ ਹੈਗਾ।
ਤੇ ਜੂਸ ਵਗੈਰਾ ਲੈਂਨੇ ਆਪ ਪਾਂ ਓ ਵੀ, ਓਦੇ ਵਿੱਚ ਮਿੱਠਾ ਹੁੰਦਾ ਹੈਗਾ। ਪਰ ਉਸ ਤੋਂ ਬਾਦ ਆਪਾਂ ਨੂੰ ਪਾਣੀ ਦੀ ਪਿਆਸ ਏ ਜੇੜੀ ਬੋਤ ਜਾਦਾ ਲੱਗਣ ਲੱਗ ਜਾਂਦੀ ਹੈਗੀ ਪੀ
ਹਾਂਜੀ ਹਾਂ, ਬ ਵਦੀਆ ਜ਼ਰੂਰ ਨਿੰਬੂ ਪਾਣੀ ਆਪਣੀ ਸੇਹਤ ਲਈ ਵੀ ਵਦੀਆ ਹੁੰਦੈ।
ਹਾਂਜੀ। ਫਿਰ ਅਸੀਂ ਤਾਂ ਜੇ ਕੁਛ ਵੀ ਤਿਆਰ ਕਰਨਾ, ਜਿਵੇਂ ਮੈਂਗੋ ਸ਼ੇਕ ਬਣਾਉਣਾ ਨਿੰਬੂ ਪਾਣੀ ਬਣਾਉਣਾ ਅਸੀਂ ਤਾਂ ਘਰੇ ਈ ਬਣਾ ਲਾ ਲਿਆਂਗੇ।
ਕਿਉਂਕਿ ਨਾਲੇ ਫਰੈਸ਼ ਚੀਜ਼ਾਂ ਹੋ ਜਾਂਦੀਆਂ ਨੇ ਗੀਆਂ ਆਪਦੇ ਘਰੇ ਬਣਾਈਆਂ ਹੋਈਆਂ।
ਹਾਂਜੀ ਹਾਂ।
ਜੇੜਾ ਕੋਈ ਡਰਾਈ ਫਰੂਟ ਪਾਉਣਾ ਓ ਪਾ ਲੈਨੇ ਆਂਗੇ। ਬਾਕੀ ਬੋਹਤ ਟੇਸਟੀ ਬਣ ਜਾਂਦਾ ਹੈਗਾ ਮੈਂਗੋ ਸ਼ੇਕ ਵੀ ਘਰੇ ਦੁੱਧ ਪਾ ਕੇ।
ਹਾਂਜੀ ਹਾਂ ਮੈਂ ਵੀ ਜਦੋਂ ਪਟਿਆਲੇ ਰੈਂਦੀ ਹੁੰਦੀ ਸੀ ਓਦੋਂ ਮੈਂਗੋ ਸੈ਼ਕ ਦਾ ਸ਼ੇਕ ਓਦੋਂ ਪਿੰਦੀ ਹੁੰਦੀ ਸੀਗੀ।
ਅੱਛਾ ਓਥੇ ਬਣਾਉਂਦੇ ਹੋਣੇ ਤੁਸੀਂ।
ਹਾਂਜੀ ਓਥੇ ਸਵੇਰੇ ਚਾ ਨੀ ਬਣਾਉਂਦੇ ਹੁੰਦੇ ਸੀ ਬਸ ਕਦੇ ਮੈਂਗੋ ਸ਼ੇਕ ਕਰ ਲੇਆ, ਕਦੇ ਪਪੀਤਾ ਸ਼ੇਕ, ਕਦੇ ਬਨਾਨਾ ਸ਼ੇਕ।
ਬੋਤ ਵਦੀਆ ਗੱਲ ਹੇਗੀ ਏ ਤਾਂ।
ਹਾਂਜੀ ਬਸ ਚਾ ਤਾਂ ਅਸੀਂ ਕਦੀ ਪੀਂਦੇ ਸੀ ਕਦੀ
ਹਾਂਜੀ। ਏ ਆਪਣੀ ਬੋਡੀ ਨੂੰ ਐਨਰਜੀ ਵੀ ਦਿੰਦੇ ਨੇ ਨਾਲੇ ਤਾਂ ਨਾਲੇ ਟੈਂਪਰੇਚਰ ਦੇ ਹਿਸਾਬ ਨਾਲ ਵਦੀਆ ਮੇਨਟੇਨ ਰੱਖਦੇ ਨੇ ਬੋਡੀ ਦਾ ਬੈਲੈਂਸ।
ਹਾਂਜੀ।
ਨਾਲੇ ਆਪਾਂ ਨੂੰ ਗਰਮੀ ਲੱਗਣ ਤੋਂ ਬਚਾਅ ਰੈਂਦਾ, ਜਦੋਂ ਵੀ ਆਪਾਂ ਕਿਤੇ ਬਾਰ ਜਾਂਦੇ ਹਾਂਗੇ ਚੱਲ ਆਪਾਂ ਏਨੇ ਵੀ ਕੋਲਡ ਚੀਜ਼ ਪੀਤੀ ਹੈਗੀ ਥੋੜਾ ਚਿਰ, ਆਰਾਮ ਦਾਇਕ ਮਹਿਸੂਸ ਹੋਊਗਾ ਆਪਾਂ ਨੂੰ।
ਹਾਂਜੀ ਹਾਂ।
ਬਾਰ ਤਾਂ ਐਵੇਂ ਹੁੰਦਾ ਕਿਉਂਕਿ ਗਰਮੀ ਦੇ ਵਿੱਚ ਇੱਕ ਤਾਂ ਪਸੀਨਾ ਬੋਹਤ ਆਉਂਦਾ ਹੇਗਾ। ਦੂਜਾ ਫਿਰ ਓਥੇ ਜਾ ਕੇ ਕੁਛ ਪੀਣ ਨੂੰ ਵੀ ਜੀ ਨੀ ਕਰਦਾ ਕਿਉਂਕਿ ਗਰਮੀ ਦੇ ਵਿੱਚ ਬੋਤ ਜਾਦਾ ਮ ਖੀਆਂ ਹੁੰਦੀਆਂ ਨੇਗੀਆਂ ਓ ਥਾਂ-ਥਾਂ ਤੇ ਬੈਠੀਆਂ ਹੁੰਦੀਆਂ ਨੇਗੀਆਂ।
ਜੀ।
ਐਵੇਂ ਹੁੰਦਾ ਵੀ ਕਈ ਵਾਰ ਓਨਾਂ ਦੇ ਹੱਥ ਵੀ ਗੰਦੇ ਮੰਦੇ ਹੋ ਸਕਦੇ ਨੇ ਪਸੀਨੇ ਨਾਲ ਜਿਦੇ ਨਾਲ ਆਪਾਂ ਨੂੰ ਬਿਮਾਰੀਆਂ ਲੱਗ ਲਗਣ ਦਾ ਡਰ ਰੇਂਦਾ ਹੈਗਾ।
ਹਾਂਜੀ ਓ ਤਾਂ ਹੈ।
ਤਾਂ ਕਰਕੇ ਅਸੀਂ ਤਾਂ ਘਰੇ ਬੋਤ ਪ੍ਰੈਫਰੈਂਸ ਦਿੰਦੇ ਚੀਜ਼ ਬਣਾਉਣ ਨੂੰ ਵੀ ਆ ਆਪਾ ਆਪਣੇ ਹੱਥ ਨਾਲ ਚੀਜ਼ ਬਣਾਈਏ ਸਾਫ਼ ਕਰਕੇ।
ਵਧੀਆ ਚਲੋ ਤੁਸੀਂ ਫਿਲਹਾਲ ਹਿੰਮਤ ਤਾ ਕਰ ਲੈਂਦੇ ਹੋ।
ਹਾਂਜੀ ਹਾਂ ਹਿੰਮਤ ਤਾ ਅਸੀਂ ਸਾਰੀ ਕਰ ਲੈਣੇ ਹਾਂਜੀ। ਹਾਂਜੀ ਹਾਂ ਹਾਂਜੀ। ਏਨਾਂ ਦਾ ਦੁੱਧ ਤਾਂ ਹਲੇ ਵਧੀੱਆ ਹੁੰਦਾ ਹੈਗਾ ਈ, ਦੋ ਮੱਝਾਂ ਦਿੰਦੀਆਂ ਨੇਗੀਆਂ। ਵੀ ਚਲੋ ਗਰਮੀ ਚ ਵੱਧਿਆ ਸਰੀ ਜਾਂਦਾ ਹੈਗਾ, ਹਾਂਜੀ।
ਗਰਮੀ ਦੇ ਵਿੱਚ ਤਾਂ ਜੇਕਰ ਇੱਕ ਦਿੰਦੀ ਹੋਵੇ ਓ ਵੀ ਸਰ ਜਾਂਦਾ।
ਹਾਂਜੀ ਹਾਂ ਏ ਤਾਂ ਹੈਗਾ ਗਾ, ਈ ਹੋਰ ਹੁਣ
ਹੋਰ ਸੁਣਾਓ ਤੁਸੀਂ?
ਅਸੀਂ ਹ ਫਿਲਹਾਲ ਬੈਠੇ ਆ, ਆਣਗੇ, ਬਸ ਫਿਰ ਚਾ ਪਾਣੀ ਬਣਾਵਾਂਗੇ। ਡੈਡੀ ਤੇ ਹਸਬੈਂਡ। ਨਹੀਂ ਮੰਮੀ ਦੂਜੀ ਸਾਈਡ ਬੈਠੇ ਨੇ ਗੇ ਬੱਚੇ ਨੂੰ ਲਈ।
ਠੀਕ ਏ ਜੀ।
ਹ ਹੋ ਹੁਣ ਦੋਨੋ ਜਣੇ ਖੇਡਣ ਲੱਗ ਗਏ। ਹੁਣ ਤੁਸੀਂ ਕੀ ਬਣਾਓਗੇ ਖਾਣ ਵਾਸਤੇ। ਹੈਲੋ ਹੈਲੋ ਹੈਲੋ ਮੈਮ